ਹੈਲੋ
ਹੈਲੋ ਸਤਿ ਸ਼੍ਰੀ ਅਕਾਲ ਦੀਦੀ
ਸਤਿ ਸ਼੍ਰੀ ਅਕਾਲ ਹੋਰ ਠੀਕ ਹੋ
ਹਾਂਜੀਧੀ ਕੀ ਸੁਣਾਣਾ
ਮੈਂ ਵੀ ਠੀਕ ਹਾਂ ਹੋਰ ਕੀ ਕਰ ਰਹੇ ਸੀ ਤੁਸੀਂ
ਬਸ ਖਾਲੀ ਹੁਣੇ ਫ੍ਰੀ ਹੋਏ ਸੀਗੇ ਡਿਨਰ ਕਰਕੇ ਮੈਂ ਕਿਹਾ ਚਲੋ ਭੈਣ ਜ ਫੋਨ ਕਰ
ਅੱਛਾ ਚਲੋ ਵਧੀਆ ਵਧ ਹੈ
ਹਾਂ ਹਾਂਜੀ ਹਾਂਜੀ ਹੁਣ ਇਹ ਕਰਕੇ
ਅੱਛਾ ਚਲੋ ਹੋਰ ਸੁਣਾਓ ਬੱਚੇ ਠੀਕ ਨੇ
ਹਾਂਜੀ ਸਭ ਵਧੀਆ ਤੁਸੀਂ ਦੱਸੋ
ਅੱਛਾ ਹੋਰ ਵੀਰ ਜੀ ਠੀਕ ਨੇ
ਹਾਂਜੀ ਹਾਂਜੀ ਸਭ ਠੀਕ ਠਾਕਂ ਸੁਣਾਓ ਹੋਰ ਘਰ ਸਭ ਠੀਕ ਨੇ
ਹਾਂਜੀ ਸਭ ਠੀਕ ਠਾਕ ਨੇ ਬਸ ਮੈਂ ਵੀ ਬੈਠੀ ਹੋਈ ਸੀ ਮੈਂ ਕਿਹਾ ਚਲੋ ਕੋਾਲ ਕਰਾਂ ਤੁਹਾਨੂੰ
ਚਲੋ ਵਧੀਆ ਕੀਤਾ ਤੁਸੀਂ
ਹਾਂਜੀ ਬਸ ਮੈਂ ਯਾਦ ਕਰ ਤੁਸੀਂ ਆਏ ਨੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ
ਬਸ ਮੈਂ ਆਣਾ ਸੀਗਾ ਭੈਣਜੀ ਬਸ ਉਹਓਨਾ ਤੁਹਾਨੂੰ ਪਤਾ ਹੀ ਬਛਿਆਂ ਨੂੰ ੁੱਟਿਆ ਚਾਹਦੀ
ਹਾਂਜੀ ਉਹ ਤੇ ਹੈਗੀ ਗੱਲ ਮੈਂ ਹੀ ਉਹ ਕਹਿ ਰਹੀ ਸੀ ਕਿ ਹਾਂਜੀ ਮੈਂ ਇਹੀ ਕਹਿ ਰਹੀ ਸੀ ਛੁੱਟੀਆਂ ਨੇ ਤੇ ਤੁਹਾਡੇ ਭਾਜੀੀ ਵੀ ਪੁੱਛ ਰਹੇ ਸੀ ਕਿ ਉਹਨਾਂ ਨੇ ਲਗਾਇਆ ਨੀ ਚੱਕਰ
ਬਸ ਮੈਂ ਭੈਣ ਤੁਹਾਨੂੰ ਕੀ ਦੱਸਾਂ ਆਣਾ ਸੀਗਾ ਤੇ ਜ਼ਰੂਰ ਆਦਾ ਹੈ ਤੁ ਮਤਲਬ ਤਿਆਰ ਸੀਗੀ ਆਣ ਦੀ
ਅੱਛਾ
ਹੂੰ
ਤੇ ਮੈਂ ਹੀ ਤਾਂ ਮੈਂ ਕਿਹਾ ਪੁੱਛਦੀ ਹਾਂ। ਅੱਛਾ। ਕੀ ਗੱਲ ਮਤਲਬ ਕੋਈ ਜ਼ਰੂਰੀ ਇੰਨਾ ਜ਼ਰੂਰੀ ਕੰਮ ਸੀ ਤੁਹਾਡਾ।
ਹਾਂ ਭੈਣ ਜ਼ਰੂਰੀ ਸੀਗਾ ਮੇਰੇ ਨਾ ਉਹ ਆਏ ਗੈਸਟ ਆਏ।
ਅਛਾ
ਤੇ ਅਚਾਨਕ, ਹਾਂ। ਜਿੱਦਾਂ ਹੀ ਅਸੀਂ, ਮਤਲਬ ਮੈਂ, ਤਿਆਰੀ ਕੀਤੀ ਦੀ ਸੀਗੀ ਮਤਲਬ ਪੂਰੇ ਬੈਗ ਪੈਕ ਸੀਗੇ ਸਾਡੇ। ਅਸੀਂ ਨਿਕਲਣਾ ਵੀ ਸਵੇਰੇ ਜਲਦੀ। ਤੇ ਉਹੀਓ, ਬਸ ਫਿਰ ਨਿਕਲਣਾ ਕਿ ਉਹਨਾਂ ਦਾ ਫੋਨ ਆਇਆ ਕਿ ਅਸੀਂ ਸਵੇਰੇ ਆ ਗਏ। ਤੇ ਹੁਣ ਫਿਰ ਮੈਂ ਕਿਹਾ, ਮੇਰੇ ਹਸਬੈਂਡ ਕਹਿੰਦੇ ਕਹਿੰਦੇ, ਚੰਗਾ ਨੀ ਲੱਗਦਾ ਕਿ ਪਹਿਲੀ ਵਾਰ ਆਉਣਾ ਸੀ ਉਹਨਾਂ ਨੇ ਆਪਣੇ ਲੈ ਕੇ ਨੂੰਹ ਨੂੰ। ਤੇ ਫਿਰ ਮੈਂ ਕਿਹਾ, ਚੰਗਾ ਨੀ ਲੱਗਦਾ ਐਵੇਂ ਮਨਾ ਕਰੀਏ। ਕਹਿੰਦੇ, ਕੋਈ ਗੱਲ ਨੀ, ਤੂੰ ਮਨਾ ਕਰਦੇ ਹਾਂ, ਮੈਂ ਤੁਹਾਨੂੰ ਦਸਿਆ ਤੇ ਸੀ, ਸਾਡੀ ਸਲਾ ਕੈਂਕਲ ਹੋ ਗਈ ਹੈ। ਟਾਈਮ ਹੀ ਨਹੀਂ ਲਿਆਸ ਉਹਨਾਂ ਚ ਲੱਗੀ ਰਹੀਆਂ ਦੋ-ਤਿੰਨ ਦਿਨ।
ਅੱਛਾ, ਐਵੇਂ ਹੀ ਹੁੰਦਾ। ਕੋਈ ਆ ਜਾਏ ਨਾ, ਫੇਰ ਬੜੀ ਹੋ ਜਾਂਦੀ ਮਤਲਬ ਫਿਰ ਘਰੋਂ ਨਿਕਲਣ ਵੀ ਨੀ ਆਉਂਦਾ ਫੇਰ। ਦੇਖੋ, ਅੱਛਾ ਵੀ ਨੀ ਲੱਗਦਾ। ਲੱਗਦਾ, ਅਗਰ ਕੋਈ ਆ ਰਿਹਾ ਸਾਡੇ ਘਰ, ਤੇ ਅਸੀਂ ਘਰੋਂ ਹੀ ਨਿਕਲ ਜਾਈਏ
ਹਾਂਜੀ। ਅਗਲਾ ਬੰਦਾ ਕਹੇਗਾ ਕਿ ਆਨੇ ਆ ਤੇ ਚੰਗਾ ਨੀ ਲਗਦਾ
ਹਾਂ, ਹਾਂਜੀ। ਜੀ, ਹਾਂਜੀ। ਸਾਡੇ ਵੀ ਗੈਸਟ ਆਏ ਹੋਏ ਸੀਗੇ। ਤੇ ਮੈਂ ਵੀ ਜਾਣਾ ਸੀ, ਸਗੋਂ ਤੇ ਫੇਰ ਜਾਣ ਹੀ ਨੀ ਹੋਇਆ। ਹੁਣ ਵੈਸੇ ਵੀ ਛੁੱਟੀਆਂ ਹੁਣ ਖ਼ਤਮ ਹੋਣ ਵਾਲੀਆਂ ਨੇ, ਚਾਰ-ਪੰਜ ਦਿਨ ਹੀ ਬਚੇ ਨੇ ਤੇ ਹਾਂ, ਫੇਰ ਮੰਮੀ ਜੀ ਕਹਿ ਰਹੇ ਸੀ ਕਿ ਤੂੰ ਵੀ ਆ ਜਾ, ਚੱਲ ਦੋ-ਤਿੰਨ ਦਿਨ ਲਈ ਆ ਜਾ।
ਹਾਂਜੀ, ਹਾਂਜੀ।
ਤੇ ਫੇਰ, ਉਹ ਮੈਂ ਹੁਣ ਤਿਆਰੀ ਕਰ ਰਹੀ ਸੀ। ਮੈਂ ਕਿਹਾ, ਚਲੋ ਦੋ-ਤਿੰਨ ਦਿਨ ਦਸ ਹੋਵਾਂ, ਮੰਮੀ ਵੀ ਇਕੱਲੇ ਨੇ।
ਅੱਛਾ ਜੀ, ਕਿਉਂ। ਮੰਮੀ ਕਲੇ ਕਿਉਂ ਨੇ।
ਉਹ, ਨਾ ਭਾਬੀ ਪੇਕੇ ਗਏ ਨੇ, ਨਹੀਂ। ਭਾਬੀ ਜੀ, ਪੇਕੇ ਗਏ ਨੇ।
ਠੀਕ।
ਹਾਂਜੀ, ਬੱਚੇ ਜੀ ਜਿੱਦ ਕਰ ਰਹੇ ਸੀ। ਉਹਨਾਂ ਦੇ ਵੀ ਛੁੱਟੀਆਂ ਖਤਮ ਹੋਣ ਵਾਲੀਆਂ ਨੇ, ਸਾਨੂੰ ਤੁਸੀਂ ਲੈ ਜਾਵੋ। ਤੇ ਫੇਰ, ਮੈਂ ਆਪਣੇ ਵੀਰ ਨੂੰ ਕਿਹਾ ਬੱਚੇ ਕਹਿ ਰਹੇ, ਤੇ ਲੈ ਜਾ ਫਿਰ, ਕੀ ਹੋ ਗਿਆ।
ਹਾਂ, ਨਹੀਂ-ਨਹੀਂ ਠੀਕ ਹੈ। ਦੇਖੋ, ਹਰ ਇਕ ਨੂੰ
ਹਾਂਜੀ।
ਮੈਂ ਤੁਹਾਨੂੰ ਇਹੀ ਕਹਿ ਰਹੀ ਸੀ। ਦੇਖ, ਹਰ ਇੱਕ ਲੇਡੀ ਨੂੰ ਆਉਂਦਾ ਚੁੱਟ ਆਉਂਦੀਆਂ ਕਿ ਅਸੀਂ ਜਾਈਏ, ਪੇਕੇ ਥੋੜ੍ਹਾ ਟਾਈਮ ਲਾ ਆਈਏ। ਹਰ ਇੱਕ ਨੂੰ ਆਉਂਦਾ ਹੁਣ ਚਲੋ, ਸਾਰਿਆਂ ਨੂੰ ਅਡਜਸਟ ਕਰਨਾ ਚਾਹੀਦਾ। ਸਭ ਦਾ ਮਨ ਕਰਦਾ ਥੋੜੇ ਦਿਨ ਲਗਾ ਆਇਏ। ਟਾਈਮ ਹੀ ਨੀ ਮਿਲਦਾ ਬੱਚੇ ਸਕੂਲ ਹੁੰਦੇ ਨੇ ਕਿਥੇ ਜਾ ਹੁੰਦਾ ਆਹੀ ਟਾਈਮ ਹੁੰਦਾ ਚਲੋ ਥੋੜਾ ਟਾਈਮ
ਹਾਂਜੀ, ਲੋਕਲ ਤੇ ਦੇਖੋ, ਚਲੇ ਹੀ ਜਾਂਦਾ ਬੰਦਾ। ਹੁਣ ਮੇਰੇ ਲੋਕਲ ਨੇ। ਤੇ ਲੋਕਲ ਚ ਹੋ ਆਦੇ ਆ। ਫੇਰ ਭਾਬੀ ਦੇ ਦੂਰ ਨੇ, ਪੇਕੇ ਪੰਜਾਬ ਚ ਨੇੇ। ਫਿਰ ਆਉਣ ਵਾਸਤੇ ਮੁਸ਼ਕਿਲ ਹੋ ਜਾਂਦੀ ਹੈ ਹਰ ਹਰ ਵਾਰੀ ਵੀਰ ਕਿਵੇਂ ਜਾਵੇ? ਕੰਮ ਵੀ ਛੱਡ ਕੇ ਫਿਰ ਜਾਣਾ ਪੈਂਦਾ ਹੈ, ਹਾਂਜੀ। ਫੇਰ ਮੈਂ ਕਿਹਾ ਤੂੰ ਘੁੰਮਾ ਲਿਆ, ਘੁੰਮ ਆਉਣਗੇ ਬੱਚੇ।
ਹਾਂ, ਇਹ ਤਾਂ ਹੈ, ਦਿਲ ਤਾਂ ਕਰਦਾ ਹੀ ਹੈ ਦੇਖੋ।
ਹਾਂਜੀ।
ਕਿਤੇ ਜਾਣ ਤੇ ਮਨ ਤਾਂ ਕਰਦੈ ਬ
ਹਾਂਜੀ ਖੁਸ਼ ਨੇ ਬੱਚੇ ਉੱਧਰ ਗਏ ਦੇ ਨੇ ਆਪਣਾ ਨਾਨੀ ਘਰ ਫੋਨ ਆਇਆ ਸੀ ਮੈਨੂੰ ਉਹਨਾਂ ਦਾ ਬ ਬੱਚਿਆਂ ਦਾ। ਤੇ ਬ ਤੇ ਕਹਿ ਰਹੇ ਸੀ ਅਸੀਂ ਭੂਆ ਹੱਲੇ, ਥੋੜੇ ਦਿਨ ਲਗਾ ਕੇ ਆਵਾਂਗੇ ਅਸੀਂ।
ਚਲੋ ਵਧੀਆ ਗੱਲ ਹੈ, ਫੇਰ ਤਾਂ ਬਹੁਤ ਵਧੀਆ ਗੱਲ ਹੈ।
ਹਾਂਜੀ, ਉੱਧਰ ਮੇਰੀ ਸਿੱਸ ਸਿੱਸਟਰ ਵੀ ਰਹਿੰਦੀ ਹੈ ਨਾ।
ਅੱਛਾ ਅੱਛਾ।
ਹਾਂਜੀ, ਕਿਹਾ ਸੀ ਉਹ ਭੂਆ ਘਰ ਜਾਵਾਂਗੇ ਤੇ ਉਹ ਘੁੰਮਾ ਲਿਆਏਗੀ। ਭੂਆ ਸਾਨੂੰ।
ਆਹ ਸਹੀ ਗੱਲ ਆ। ਬੱਚਿਆਂ ਨੂੰ ਬੜਾ ਚਾਅ ਆਉਂਦਾ ਵਾ। ਸਾਡੇ ਵੀ ਪਿੱਛੇ ਆਏ ਦੇ ਸੀਗੇ। ਬੱਚਿਆਂ ਦੀ ਭੂਆ। ਤੇ ਬੱਚੇ ਬਸ ਹਾਂ, ਉਹ ਬੱਚੇ ਬਸ ਉਹਨਾਂ ਦੇ ਮਗਰ ਮਗਰ ਭੂਆ ਭੂਆ ਕਰਦੇ ਰਹਿੰਦੇ ਨੇ। ਕਦੀ ਇੱਧਰ ਆ ਕਦੀ ਉੱਧਰ ਆ ਭੂਆ। ਕਹਿੰਦੇ ਸੀ ਨਾਲ ਜਾਣਾ ਭੂਆ ਦੇ। ਤੇ ਮੈਂ ਕਿਹਾ ਨਹੀਂ ਅਜੇ ਤੁਹਾਨੂੰ ਮੈਂ ਕੱਲਿਆ ਨਹੀਂ ਭੇਜ ਸਕਦੇ। ਦੇਖੋ, ਬੱਚੇ ਨਾ ਸ਼ਰਾਰਤੀ ਹੈਗੇ ਨੇ। ਫੇਰ ਆਪਣਾ ਧਿਆਨ ਵਿੱਚੇ ਰਹਿੰਦਾ। ਮੈਂ ਕਹਿੰਦੀ ਨਾਲ ਨੀ ਮੈਂ ਭੇਜ ਭੇਜਣਾ ਉਹਦਾ ਤੁਸੀਂ ਠੀਕ ਹੈ ਰਹਿ ਲੋ। ਬਿਲਕੁਲ ਨਾਲ ਨਹੀਂ ਭੇਜ ਸਕਦੀ ਕੱਲਿਆਂ ਨੂੰ ਛੋਟੇ ਇਹ ਨਾ। ਤੇ ਫਿਰ ਜੇ ਦੇਖਦਾ ਵੱਡੇ ਨੂੰ ਛੋਟਾ ਕਹਿੰਦਾ ਮੈਂ ਵੀ ਜਾਣਾ ।
ਹਾਂਜੀ। ਬੱਚੇ ਇਕੱਠੇ ਹੋ ਜਾਣ ਨਾ ਸਾਰੇ ਫੇਰ ਸ਼ਰਾਰਤਾਂ ਵੀ ਜ਼ਿਆਦਾ ਕਰਦੇ ਨੇ ਫੇਰ, ਡਰ ਵੀ ਲੱਗਿਆਂ ਰਹਿੰਦਾ ਹੈ, ਕਿ ਚਲਾ ਵੀ ਨਾ ਜਾਏ
ਹੂੰ, ਬਿਲਕੁਲ ਸਹੀ ਕਿਹਾ।
ਹਾਂਜੀ, ਸਾਡੇ ਹੁਣ ਮੇਰੀ ਨਨਾਣ ਆਈ ਵੀ ਸੀ, ਉਹਨਾਂ ਦੇ ਬੱਚੇ ਨੂੰ ਵੱਡੇ ਹੋ ਗਏ ਨੇ।
ਆ
ਹਾਂਜੀ। ਬੱਚੇ ਤੇ ਨੀ ਆਉਂਦੇ ਰਹਿਣ, ਹਾਂ ਬੇਟੀ ਉਹਨਾਂ ਨੇ, ਹਾਂਜੀ ਹਾਂਜੀ ਹਾਂਜੀ ਸਾਡੇ ਇਧਰ ਹੀ ਹੋਈ ਐ, ਮੈਰਿਜ ਉਹਨਾਂ ਦੀ ਨਾ।
ਚਲੋ ਵਧੀਆ ਆ ਗਿਆ, ਤੁਹਾਡੇ ਕੋਲ ਆ ਗਈ।
ਹਾਂਜੀ ਹਾਂ, ਉਹ ਤੇ ਗੱਲ ਐ।
ਵਧੀਆ, ਚਲੋ ਕੁੜੀਆਂ ਨੂੰ ਹੁੰਦੀਆਂ, ਜਦੋਂ ਕਿਤੇ ਹੋਰ ਜਗ੍ਹਾ ਤੇ ਹੋਏ, ਕਿੰਨਾ ਅਲੱਗ ਨਾ ਕਿਸੇ ਚਲੋ ਖਣ ਹੋਗੇ ਨ ਸੀ, ਓਦਾਂ ਵੀ ਪਿਆਰ ਬਹੁਤ ਹੈਗਾ ਸੀ ਤੁਹਾਡਾ, ਹੈਨਾ?
ਹ ਹਾਂਜੀ, ਬੜਾ ਪਿਆਰ ਕਰਦੇ ਨੇ ਉਹ, ਹਾਂਜੀ ਨਹੀਂ ਉਹ ਬੱਚੇ ਪਿਆਰ ਵੀ ਬੜਾ ਕਰਦੇ ਨੇ ਹਾਂਜੀ। ਸਾਡੇ ਨਾਲ ਬੜਾ ਪਿਆਰ ਆ, ਬੱਚਿਆਂ ਦਾ ਉਹ ਗੁੜੀਆਂ ਦਾ ਬੜਾ ਪਿਆਰ ਆ, ਮਾਮੀਆਂ ਨਾਲ ਹਾਂ ਸਾਡੇ ਬੱ ਬੱਚੇ ਵੀ ਬੜਾ ਮੋਹ ਕਰਦੇ ਨੇ, ਉਹਨਾਂ ਨਾਲ ਨਾ।
ਹਾਂ ਤਾਂ
ਹਾਂ, ਭੂਆ ਹਨਾ, ਭੂਆ ਦੇ ਬੱਚਿਆਂ ਨਾਲ। ਹੋਰ ਤੁਸੀਂ ਸੁਣਾਓ? ਹੈਲੋ ਹੈਲੋ
ਸ ਇੱਕ ਵਜੇ ਤੱਕ ਰੀਲਾ ਬਣਾ ਇ ਮੈਂ ਕਿਹਾ, ਰਾਤੀ ਇੱਕ ਇੱਕ ਵਜੇ ਤੱਕ ਜਾਗ ਦੇ ਰਹੇ ਨੇ ਬੱਚੇ ਸਾਰੇ ਰਲ ਕੇਨਾ ਬਣਾ, ਕੁਛ ਕਰ ਕਦੀ ਕੁਛ ਕਰ।
ਅੱਛਾ।
ਹੋਰ ਬੜੀ ਮਸਤੀ ਕੀਤੀ, ਇੰਸਟਾ ਤੇ ਦੇਖਣਾ ਤੁਸੀਂ ਰੀਲਾਂ ਬਣਾ ਕੇ ਪਾਈਆਂ, ਭੂਆਂ ਨੇ ਬੱਚਿਆਂ ਦੀਆਂ। ਜੋ ਜੁਲੂਸ ਕੱਢਿਆਂ ਸਾਰੇ ਬੱਚੇ ਰਲ, ਕੇਏ ਕਦੀ ਕੁਛ ਕੁਛ ਮੈਂ ਤਾਂ ਸਗੋਂ ਕਿਹਾ ਮੈਂ
ਬੱਚਿਆਂ ਦੇਖੋ, ਇਹਸੀ ਆਹੀ ਟੈਮ ਐ, ਬੱਚਿਆਂ ਦਾ ਖੇਡਣ ਦਾ। ਫੇਰ ਬੱਚੇ ਵੱਡੇ ਹੋ ਜਾਣਗੇ, ਆਪਣੇ ਆਪ ਆਪਣੇ ਚ ਸਭ ਬਿਜੀ ਹੋ ਜਾਂਦੇ ਨੇ।
ਆਹੋ ਦੇਖੋ ਹੁਣ ਅਸੀਂ ਦੇਖਲਓ, ਕਿੱਥੇ ਮੇਲ ਹੁੰਦਾ, ਮੇਲ ਨੀ ਹੁੰਦਾ। ਸਾਲ ਸਾਲ ਦੋ ਦੋ ਸਾਲ ਬੀਤ ਜਾਂਦੇ
ਹਾਂਜੀ ਦੇਖੋ ਅੱਜ ਮੈਂ ਗਈ ਸੀ ਆਪਣੇ ਨਾਨ ਕੇ ਕਿੰਨੇ ਟਾਈਮ ਬਾਅਦ ਗਈ ਸੀ ਉਹੀ ਕਹਿ ਰਹੇ ਸੀ ਨਾਨੀ ਕਿ ਤੂੰ ਇਨਾ ਰਹਿਣ ਆਉਂਦੀ ਸੀ ਸਾਡੇ ਕੋਲ ਮਹੀਨਾ ਮਹੀਨਾ ਲਗਾ ਜਾਂਦੀ ਸੀ
ਹਾਂ ਤੇ ਹੁਣ ਦੇਖਲੋ ਸਾਲ ਸਾਲ ਬੀ ਜਾੱਲਦੇ ਨੇ ਮਲੇ
ਹਾਂਜੀ ਮੈਂ ਗਈ ਫਿਰ ਅਸੀਂ ਪੁਰਾਣੀ ਗੱਲਾਂ ਯਾਦ ਕੀਤੀਆਂ ਉੱਥੇ ਮਤਲਬ ਬੜਾ ਅੱਛਾ ਲੱਗ ਰਿਹਾ ਸੀ ਪੁਰਾਣੀ ਗੱਲਾਂ ਕਰਕੇ ਨਾ ਇੱਕ ਉਹ ਟਾਈਮ ਯਾਦ ਆ ਰਿਹਾ ਸੀ ਜੋ ਅਸੀਂ ਹਾਂਜੀ ਸਪੈਂਡ ਕੀਤਾ ਬਚਪਨ ਚ ਹੋਦਾਰ
ਹਾਂ ਇਹ ਤਾਂ ਗ
ਹਾਂਜੀ ਮੈਂ ਮਤਲਬ ਬੜਾ ਅੱਛਾ ਲੱਗਿਆ ਸਾਨੂੰ
ਤੇ ਤੁਸੀਂ ਜਾ ਆਆ ਕਰੋ ਨਾ ਮੇਲਾ ਆਇਆ ਕਰੋ ਉਹ ਲੋਕਲ ਹੈਗੇ ਹੋ ਟਾਈਮ ਕੱਢ ਕੇ ਮਿਲਿਆ ਕਰੋ ਮਹੀਨੇ ਚੇ ਵਾਰ ਚਲੋ ਜਿਆਦਾ ਨੀ ਮਹੀਨੇ ਚ ਇੱਕ ਵਾਰ ਵੀ ਜਾਏ ਕੀ ਹੋ ਗਿਆ ਕਿੱਥੇ ਜਾਣਾ
ਹਾਂਜੀ ਨਾਨੀ ਜੀ ਵੀ ਯਾਦ ਕਰ ਰਹੇ ਸੀ ਨਾ ਮੈਨੂੰ ਫੇਿਰ ਮੈਂ ਕਿਹਾ ਚਲੋ ਅੱਜ ਮੰਮੀ ਜਾ ਰਹੀ ਸੀ ਤੇਥ ਤਾਂ ਮੈਂ ਗਈ ਸੀ ਨਾਲ
ਹੋਰ ਹੋਇਆ ਕਰੋ ਫ
ਹਾਂਜੀ ਸਾਰੇ ਖੁਸ਼ ਹੋ ਰਹੇ ਸੀ ਅੰਦਰਰ
ਅੱਛਾ ਅੱਛਾ ਚਲੋ ਵਧੀਆ ਗੱਲ
ਹੋਰ ਸਭ ਤੁਸੀਂ ਲਗਾਓ ਚੱਕਰ ਫਿਰ ਮੈਂ ਭਾਜੀੀ ਨੂੰ ਦੱਸਾਂਗੀ ਤੁਹਾਡੇ
ਹਾਂ ਨਹੀਂ ਨਹੀਂ ਬਸ ਅੱਛਾ ਅੱਛਾ ਦੱਸ ਦੇਣਾ ਤੁਸੀਂ ਕੋਈ ਗੱਲ ਨਹੀਂ ਹਾਂ ਨਹੀਂ ਕਹਿ ਦੇਣਾ ਦੇਖੋ ਸ਼ਾਇਦ ਇਸ ਵੀਕ ਚ ਬਣ ਜੇ ਸਾਡਾ ਪ੍ਰੋਗਰਾਮ ਜੇ ਨਾ ਬਣਿਆ ਤੇ ਫੇਰ ਅਸੀਂ ਰੱਖੜੇ ਵਗੈਰਾ ਤੇ ਆਵਾਂਗੇ ਜੇ ਇਸ ਵੀਕ ਨਾ ਬਣਿਆ। ਤੇ ਵੈਸੇ ਪੱਕਾ ਨਹੀਂ ਹੈਗਾ।
ਅੱਛਾ
ਹੂੰ ਪੱਕਾ ਨੀ ਹਾਂ ਚਲੋ ਸਤਿ ਸ੍ਰੀ ਅਕਾਲ।
ਹਾਂਜੀ ਸਤਿ ਸ੍ਰੀ ਅਕਾਲ ਜੀ।